ਹੈਲੋ
ਹੈਲੋ
ਹੈਲੋ
ਹੈਲੋ ਸ਼ਰਨ, ਮੈਂ ਤੇਰੀ ਮਾਸੀ ਬੋਲਦੀਆਂ।
ਹ ਅਸੀ ਵੀ ਅਸਰੀ ਆ
ਸਤਿ ਸ੍ਰੀ ਅਕਾਲ। ਕੀ ਹਾਲ ਹੈ?
ਵਧੀਆ।
ਹੋਰ ਕੀ ਬਣਦਾ? ਮੰਮੀ ਕੀ ਕਰਦੀ ਆ?
ਨਹੀਂ, ਕੁਛ ਨੀ ਰੋਟੀ ਬਣਾ ਰਹੇ ਨੇ।
ਅੱਛਾ, ਤੁਸੀਂ ਕੀ ਕਰਦੇ ਪਏ ਹੋ?
ਇਹ ਗੇਮ ਖੇਲ ਰਿਹੇ ਆ।
ਗੇਮ, ਮੰਮੀ ਨਾਲ ਵੀ ਕੰਮ ਕਰਾ ਦਿਆ ਕਰੋ। ਕੇ ਗੇਮ ਹੀ ਇਕੱਲੀ ਖੇਲਣੀ
ਕਰ ਲੈਂਦੇ ਨੇ ਸੱਸੀ, ਆਪਣੇ ਆਪ।
ਅੱਛਾ।
ਹੋਰ, ਘਰ ਬਣਾ ਰਹੇ ਸੀ ਹੋ ਗਿਆ ਤਿਆਰ
ਹਾਂਜੀ, ਘਰ ਬਸ ਦਰਵਾਜੇ ਰਹਿ ਗਏ ਲੱਗਣੇ ਦਰਵਾਜ਼ੇ ਤੇ ਖਿੜਕੀਆਂ
ਤੇ ਉਹ ਪੁੱਟੀ ਕਰਵਾ ਲਈ
ਹਾਂਜੀ, ਪੁੱਟੀ ਕਰਵਾ ਲਈਏ ਸਾਰੀ ਪੁੱਟੀ ਉੱਪਰ ਉੱਪਰ ਤੇ ਹੋ ਗਈ ਨੀਚੇ ਵੀ ਹੋ ਗਈ ਸਾਰੀ
ਨੀਚੇ ਜਿੱਥੇ ਆਉਂਦੇ, ਗਲੀ ਵਿੱਚ ਗਲੀ ਵਾਲੀ ਸਾਈਡ ਹੋ ਗਈ
ਹਾਂ ਗਲੀ ਵਾਲੀ ਸਾਈਡ ਹੋ ਗਈ ਹੈ ਜਿਹੜੀ ਰਹਿ ਰਹੀ ਸੀ
ਤੇ ਉਹਦਾ, ਬਿਜਲੀ ਦਾ ਕੰਮ ਕਿਵੇਂ
ਬਿਜਲੀ ਦੇ ਬੋਰਡ ਲਵਾਏ ਨੇ ਬਲੈਕ ਕਲਰ ਦੇ ਹੈਵਲਸ ਕੰਪਨੀ ਦੇ ਤਾਰ ਤੇ ਪਹਿਲਾਂ ਪੁਆਲੀ ਸੀ ਨਾ
ਅੱਛਾ, ਤੇ ਉਹ ਮੈਂ ਉਹ ਕੀ ਹਿਸਾਬ ਨਾਲ ਮਿਲੀ ਤਾਰ ਤੁਹਾਨੂੰ
ਵੰਡਲ ਦੇ ਹਿਸਾਬ ਨਾਲ ਆਈਏ, ਜਿਵੇਂ ਇੱਕ ਐਮ ਐਲ ਦਾ ਵੰਡਲ ਤੇ ਢਾਈ ਐਮ ਐਮ ਦਾ
ਹਾਂ।
ਉਸ ਹਿਸਾਬ ਨਾਲ ਇੱਕ ਐਮ ਐਮ ਦਾ ਜਿਵੇਂ ਸੋਲਾਂ ਸੌ ਰੁਪਏ ਦਾ ਵੰਡਲ, ਢਾਈ ਐਮ ਐਮ ਦਾ ਸੱਤ ਹਜ਼ਾਰ ਰੁਪਏ ਦਾ
ਅਸੀਂ ਵੀ ਕਰਾਣੀ ਨਾ ਫਿਟਿੰਗ ਤੇਰਾ ਮਾਸੜ ਕਹਿਣ ਡਿਆ ਸੀ। ਕਹਿਣ ਲੱਗ ਪਿਆ ਸੀ ਉਹਨਾਂ ਨੂੰ ਪੁੱਛਾਂ ਤੇ ਭੇਜਦੇ ਸ਼ਰਨ ਨੂੰ ਕੀ ਹਿਸਾਬ ਕਿਤਾਬ ਏ ਤੇ ਕਿੰਨੇ ਕੁ ਪੈਹੇ ਲੱਗ ਗਏ ਤੁਹਾਡੇ
ਫਿਟੀਂਗ ਦੇ ਸਤਰ ਸੱਤਰ ਹਜ਼ਾਰ ਰੁਪਏ ਦਾ ਤੇ ਸਮਾਨ-ਸਮਾਨ ਹੀ ਆਇਆ ਸੀ ਪਹਿਲਾਂ ਤਾਰ-ਤਾਰ।
ਅੱਛਾ।
ਤੇ ਹੁਣ ਆਇਆ ਫੇਰ ਤਾਂ ਤੀਹ ਹਜ਼ਾਰ ਰੁਪਏ ਦਾ ਦੂਜ ਜਾਂ ਜਿਵੇਂ ਸਵਿਚ ਹੋ ਗਏ।
ਬਾਕੀ ਆਇਆ
ਤਾਰ ਆਈ ਸੀ ਕੱਲੀ
ਅੱਛਾ।
ਹਾਂਜੀ, ਤੇ ਵੈਸੇ ਹੁਣ ਤੀਹ ਹਜ਼ਾਰ ਦਾ ਆਇਆ, ਸਵਿੱਚ ਵਗੈਰਾ ਹੋਲਡਰ ਨੌਲ, ਬਟਨ
ਹਮ, ਤੀਹ ਹਜਾਰ ਦਾ ਆਇਆ।
ਹਾਂ ਉਹ ਤਰੀਹ ਹਜ਼ਾਰ ਆਇਆ ਸੀ
ਤੇ ਉਹ ਵਿੱਚੇ ਇਹ ਬਲਵ ਬੁਲਬ
ਨਾ ਵਲਬ ਨੀ, ਹਾਂ ਲਾਈਟਾ ਜਿਹੜੀ ਉੱਚ ਚ ਬੱਸ ਕਨਸੀਲਡ ਲਾਈਟਾਂ
ਲੱਖ ਰੁਪਇਆ ਲੱਗ ਗਿਆ ਹੋਣਾ
ਹਾਂ ਬਿਜਲੀ-ਬਿਜਲੀ ਦੇ ਜਿਆਦਾ ਹੀ ਲੱਗ ਗਿਆ ਹੋਣਾ, ਕੀ ਹੈ ਪਤਾ ਨੀ ਅੱਗੇ
ਤੇ ਉਹ ਦੂਜੇ ਨਾਲ ਟਾਇਲਾਂ ਟੂਲਾਂ ਦਾ
ਟਹਿਲਾਂ ਤੇ ਲਗ ਲੱਗ ਗੀਆਂ ਸੀ ਸਾਰੀਆਂ, ਉਹਦੇ- ਉਹਦੇ ਵੀ ਬਨ ਗਏ ਸੀ। ਅ ਕਿੰਨੇ ਸ ਪੰਜਾਹ ਵਿੱਚ ਪੰਜਾਰ ਪੱਚਪਨ ਹਜ਼ਾਰ ਟਾਇਲ ਆਲੇ ਦਾ ਤੇ ਟਾਇਲ ਅਲੱਗ ਆਈ ਸੀ। ਡੇਢ ਲੱਖ ਰੁਪਏ ਦੀ
ਅੱਛਾ।
ਹਮ ਟੈਲ ਦੂਜੀ ਲਵਾਈਏ ਨਾ ਨੀਚੇ ਚ ਇਹ ਆਈ ਏ ਸਾਰਿਆਂ ਚ।
ਅੱਛਾ
ਬਾਰ ਉਹ ਬਲੈਕ ਲਵਾਈ ਚੈੱਕ ਚ ਡਿਜਾਇਨ ਜਾ ਪਵਾ ਕੇ।
ਤੇ ਉਹ ਮਤਲਬ ਕਿ ਕੀ ਰੇਟ ਪੈ ਗਈ ਟੈਲ ਤੂਆਨੂੰ।
ਟੈਲ ਪਈ ਬਤੀ ਰੁਪਏ ਫੁਟ ਜੀ।
ਅੱਛਾ
ਤੇ ਛੱਬੀ ਰੁਪਏ
ਕਿਹੜੀ ਛੱਬੀ ਰੁਪਈਏ ਵਾਲੀ ਕਿਹੜੀ।
ਛੱਬੀ ਰੁਪਏ ਵਾਲੀ ਜਿਹੜੀ ਥੱਲੇ ਫਲੋਰ ਤੇ ਲੱਗੀ ਏ।
ਅੱਛਾ ਉਹ ਛੱਬੀ ਰੁਪਈਏ ਵੇ।
ਹੈਂ
ਉਹ ਛੱਬੀ ਰੁਪਈਏ ਵੇ।
ਹਾਂ ਉਹ ਛੱਬੀ ਰੁਪਏ ਵੇ।
ਅੱਛਾ ਤੇ ਦੂਜਾ ਫਿਰ ਬਾਥਰੂਮ-ਬੂਥਰੂਮ ਤਿਆਰ ਕਰ ਲੈ ਜੇ ਦੋਨੋ।
ਹ ਬਾਥਰੂਮ ਇੱਕ ਹੀ ਤਿਆਰ ਕੀਤਾ ਹਲੇ ਇੱਕ ਤੇ ਬਾਅਦ ਚੋਂ ਕਰਾਗੇ।
ਕਉ ਦੋ ਦੂਜੇ ਦੂਜਾ ਕਿਉਂ ਸ਼ੁਰੂ ਕੀਤਾ।
ਦੂਜਾ ਵਾਸ਼ਰੂਮ ਏ ਜਿਵੇਂ ਅਲਮਾਰੀ ਨੀ ਆ ਨਾ ਹਾਲੇ ਕੱਪੜੇ-ਕੁਪੜੇ ਰੱਖਣ ਆਸਤੇ। ਹਮ ਥੋੜਾ ਟਾਈਮ ਕਰਾਂਗੇ ਫੇਰ ਕਰਲਾਗੇ।
ਬਾਰ ਵਾਲਾ।
ਬਾਹਰ ਵਾਲਾ ਹੋ ਗਿਆ ਤਿਆਰ। ਹੋਇਆ ਸੀ ਪਲੰਬਰ ਲਗਾ ਗਿਆ ਸ਼ਾਵਰ ਵੀ ਲਾਤਾ ਇੰਟਰਵਟਰ ਵੀ ਲਾਤਾ ਤੇ ਦੂਸਰੀ ਸੀਟ ਵੀ ਦੂਜੀ ਲਵਾਈ ਏ ਵਾਲ ਹੈਂਗਿੰਗ।
ਹ ਅੱਛਾ
ਹਾਂ
ਚਲੋ ਸਾਡੇ ਕੋਲ ਨੀ ਆਉਣਾ ਛੁੱਟੀਆਂ ਚ।
ਹਲੇ ਕੰਮ ਚੱਲ ਰਿਹਾ ਘਰ ਦਾ ਬਾਅਦ ਚ ਹੀ ਦੇਖਾਂਗਾ।
ਅਸੀਂ ਤੇ ਅੱਜ ਚੱਲੇ ਆ ਉੱਥੇ ਸਿੰਗੜੇ ਚੱਲੇ ਆ ਮਾਮਿਆਂ ਕੋਲ।
ਅੱਛਾ।
ਮੈਂ ਤੇ ਕੌਮ
ਅੱਛਾ।
ਤੁਸੀਂ ਵੀ ਆ ਜਾਓ।
ਬਸ ਆਵਾਂਗੇ ਓਥੇ ਕਰਨਾ। ਉੱਥੇ ਕੋਈ ਹੈ ਤੇ ਹੈ ਨੀ।
ਗਰਮੀ ਦਾ ਮਜਾ ਲੈਓ ਹੁਣ ਤੇ ਮਾਮਿਆ ਏਸੀ ਲਵਾ ਲਿਆ।
ਹਮ।
ਤੁਹਾਨੂੰ ਪਤਾ ਮਾਮੇ ਨੇ ਏਸੀ ਲਵਾਇਆ ਤੇਰੇ।
ਹਮ।
ਤੁਸੀਂ ਸੀ ਵੀ ਘਰ ਦਾ ਕੰਮ ਕਰਾਇਆ ਸੀ।
ਅਸੀਂ ਵੀ ਪਹਿਲਾ ਤੇ ਉਹ ਦੇ ਇਹਦੇ ਚਾਚੇ ਦੇ ਅੱਲ ਲੱਗਿਆ ਨੇ ਟੈਲਾ।
ਹਮ।
ਉਹ ਤੇ ਲੱਗੇ ਰਹਿਣ ਉੱਧਰ ਅੱਠ ਦ ਦਸ ਦਿਨ ਲੱਗ ਗਏ ਹੀ ਉਧਰ ਤੇ ਫੇਰ ਸਾਡਾ ਸਾਡੀ ਲੋ ਲੋਭੀ ਦੇ ਵਿੱਚ ਲੱਗ ਜਾਣ ਰਸੋਈ ਤਿਆਰ ਕੀਤੀ ਹੈ, ਬਾਥਰੂਮ ਤਿਆਰ ਕੀਤਾ ਹੈ। ਫੇਰ ਅਸੀਂ ਪੀਓਪੀ ਕਰਵਾਈਏ ਪੀਓਪੀ ਕਰਾ ਕੇ ਫੇਰ ਆਪਾਂ ਪੇਂਟ ਕਰਵਾਇਆ ਹੈ।
ਅੱਛਾ।
ਹੂੰ। ਖਿੜਕੀਆਂ ਜਿਹੜੀਆਂ ਪਹਿਲੀਆਂ ਖਿੜਕੀਆਂ ਨੀ ਸੀਗੀਆਂ ਜਿਹੜੀਆਂ ਜਿੱਥੇ ਐਸੀਂ ਲੱਗਾ ਸੀ। ਪਹਿਲਾਂ
ਹਮ।
ਸਾਰੀਆਂ ਖਿੜਕੀਆਂ ਪਟਵਾ ਕੇ ਤੇ ਹੁਣ ਅਸੀਂ ਦੂਜੀਆਂ ਲਵਾਈਆਂ ਨੇ ਉਹ ਜਿਹਦੀਆਂ ਹੁੰਦੀਆਂ ਨੇ ਅਲਮੋਨੀਅਮ
ਹਮ।
ਅਤੇ ਉਹਨਾਂ ਦੇ ਵਿੱਚ ਸ਼ੀਸ਼ਾ ਲੱਗਾ ਏ। ਅੱਛਾ।
ਹਮ ਤੁਹਾਡੇ ਕਿੰਨੇ ਪੈਸੇ ਲੱਗੇ ਪੀਓ ਪੀ ਦੇ।
ਸਾਡੇ ਤੇ ਲੈ ਗਿਆ ਚਾਲੀ ਹਜ਼ਾਰ।
ਤੁਹਾਡੇ ਪੈਂਤੀ ਹਜ਼ਾਰ ਦਾ ਬਣਿਆ ਸੀ।
ਆਹੋ ਫੇਰ ਤੁਹਾਡੇ ਸਾਡੇ ਕਮਰੇ ਵੱਡੇ ਨੇ ਨਾ ਉਹ ਤੇ ਲੋਭੀ ਵੀ ਵੱਡੀ ਰਸੋਈ ਚ ਕਰਾਈ ਸੀ। ਤੇ ਉਹ ਗਲੀ ਚ ਕਰਾਈ ਸੀ ਤੇ ਇੱਕ ਲੋਬੀ ਚ ਤੇ ਦੋ ਕਮ ਦੋ ਕਮਰੇ ਸਾਡੇ ਵੱਡੇ ਨੇ ਇੱਕ ਬਬੀ ਵਾਲਾ।
ਅੱਛਾ।
ਤੇ ਇੱਕ ਸਾਡਾ ਤੇ ਇੱਕ ਲੋਬੀ। ਬਾਥਰੂਮ ਚ ਕੋੋਨੀ ਕਰਾਈ ਹਜੇ। ਬਾ ਬਾਥਰੂਮ ਚ ਹਜੇ ਨਾ ਉਹ ਪੌੜੀ ਦਾ ਕੋਈ ਪਤਾ ਨਹੀਂ ਹਜੇ ਤੋੜਨੀ ਪ ਹੈ।
ਅੱਛਾ।
ਹਮ। ਔਰ ਡੈਡੀ ਕੀ ਕਰਦੇ?
ਫੈਕਟਰੀ ਸੀ ਉਹ ਕਰ ਰਹੇ ਸੀ। ਬਸ ਹੁਣ ਦਰਵਾਜੇ ਲੱਗ ਜਾਣੇ ਨੇ ਥੋੜਾ ਦੋ ਕੁ ਦਿਨਾਂ ਤੱਕ ਫੇਰ ਉਸ ਤੋਂ ਬਾਅਦ ਖਿੜਕੀਆਂ ਲੱਗਣਗੀਆਂ ਫੇਰ ਸ਼ੀਸ਼ਾ
ਅੱਛਾ।
ਹਮ। ਫੇਰ ਕੰਪਲੀਟ ਹੋਜੇਗਾ ਫਿਰ ਪਾਠ ਕਰਾ ਲਾਂਗੇ।
ਅੱਛਾ
ਹਮ
ਪਾਠ ਕੇਡ ਅਖੰਡ ਪਾਠ ਕਰਾਓ ਗੇ
ਲਾਸ ਸੁੱਖਮਨੀ ਸਾਹਿਬ ਦਾ ਪਾਠ ਕਰਾਵਾਂਗੇ ਹਲੇ
ਅੱਛਾ ਹਜੇ ਗਰਮੀ ਵੀ ਬੜੀ ਹੈ ਨਾ ਥ ਥੋੜ੍ਹਾ ਜਿਹਾ ਠੀਕ ਹੋ ਜਾਗਾ ਮੌਸਮ ਤੇ ਫਿਰ ਕਰਾ ਲਿਆ ਜੇ ਕਿਉਂਕ ਹਜੇ ਤੇ ਫਿਰ ਬੰਦਾ ਇੰਨੇ ਰਿਸ਼ਤੇਦਾਰ ਆ ਜਾਂਦੇ ਨੇ ਨਾ ਸੰਭਾਲੇ ਜਾਂਦੇ ਨੇ ਗਰਮੀ ਚ ਸਰਦੀ 'ਚ ਬੰਦਾ ਜਿੱਥੇ ਮਰਜ਼ੀ ਪਿਆ ਰਵੇ
ਹਮ ਹਮ ਇੱਥੇ ਵੀ ਬੜੀ ਗਰਮੀ ਹੋ ਪਈ ਆ
ਸਾਡੇ ਤਾਂ ਇੱਥੇ ਬਹੁਤ ਜ਼ਿਆਦਾ
ਸਵੇਰੇ- ਸਵੇਰੇ ਤੇ ਮਾੜਾ ਜਿਹਾ ਠੀਕ ਹੁੰਦਾ ਮੌ ਉਸ ਤੋਂ ਬਾਅਦ ਤੇ ਬੁਰਾ ਹਾਲ ਸਾਰਾ ਦਿਨ ਏਸੀ ਸੀ ਚੱਲਦੇ ਨੇ
ਹਾਂ, ਆ ਜਾਓ ਤੁਸੀਂ ਸਾਡੇ ਕੋਲ।
ਆ ਜਾਣਗੇ।
ਹਮ ਕਦੋਂ
ਦੇਖਦੇ ਆ। ਲਾਗ -ਭਾਗ ਘਰ ਦਾ ਕੰਪਲੀਟ ਹੋ ਜੇਗਾ ਫਿਰ ਦੇਖਾਂਗੇ
ਸਕੂਲ ਕਦੋਂ ਸ਼ੁਰੂ ਹੋਣ ਲੱਗੇ ਨੇ ਟ੍ਰੇਨ
ਸਕੂਲ ਹੋ ਜਾਣੇ ਬਸ ਹੁਣ ਇੱਕ ਤਰੀਕ ਤੋਂ ਹੀ ਸ਼ਾਇਦ
ਨੀਂਦ ਆਈ ਆ ਬੜਾ ਜੇ ਹੌਲੀ -ਹੌਲੀ ਬੋਲਣ ਡਿਆ
ਨਹੀਂ -ਨਹੀਂ ਮੇਰਾ ਹੀ
ਹਮ ਮੈਂ ਤੇ ਸੋਚਿਆ ਨੀਂਦ ਆਈ।
ਨਹੀਂ ਹਾਂ ਰੋ ਖਾ ਲਈਏ
ਮੰਮੀ ਟੈਮ ਨਾਲ ਦੇ ਦਿੰਦੀ ਰੋਟੀ?
ਹਮ ਟੋਰ
ਅਸੀ ਤਾਂ ਅੱਠ ਵਜੇ ਖਾ ਲੈਂਦੇ ਹਾ, ਅੱਠ- ਨੌ ਵਜੇ
ਛੇਤੀ ਖਾ ਲੈਂਦੇ ਆ
ਤੇਰੀ ਮਾਂ ਦੇ, ਤੇਰੀ ਮਾਂ ਦੇ ਕੰਮ ਚੋਰ ਆ ਨਾ
ੳਹ ਬੜੇ ਕਮਚੋਰ ਨੇ
ਅੱਛਾ!
ਹਾਂ
ਅੱਛਾ! ਠੀਕ ਹੈ ਕੋਈ ਨੀ ਤੇਰਾ ਪਿਓ ਤੇ ਨੀ ਕੰਮ ਚ
ਨੋ- ਨੋ
ਨਾ ਮੰਮੀ ਤੇਰੀ ਘੱਟ ਕੰਮ ਕਰਦੀ ਐਨਾ
ਮੰਮੀ ਸੋ ਜਾਂਦੇ ਨੇ।
ਅੱਛਾ! ਕੰਮ ਕਰਦੀ ਕਿਉ ਨਹੀਂ ਸੌਂ ਜਾਂਦੀ ਹੈ
ਨਹੀਂ ਕੰਮ ਕਰਕੇ ਸੌਂਦੇ ਨੇ।
ਅੱਛਾ।
ਚਲੋ ਠੀਕ ਹੈ।
ਠੀਕ ਹੈ ਬੇਟਾ, ਆਇਓ ਫਿਰ ਹੈ ਸਾਡੇ ਕੋਲ।
ਠੀਕ
ਓਕੇ।
ਕਟ ਕਿਊ ਨਹੀਂ ਰਿਆ।